ਸ਼ਸ਼ੀ ਕੀ
ਸਸ ਸ੍ਰੀ ਕਾਲ ਜੀ ਠੀਕ ਹੋ।
ਹਾਂਜੀ ਠੀਕ ਆ ਤੁਸੀਂ ਠੀਕ ਔ।
ਹਾਂਜੀ-ਹਾਂਜੀ ਹੋਰ ਤੁਹਾਡੇ ਕਾਰ ਸਭ ਠੀਕ ਨੇ।
ਹਾਂਜੀ ਵਧੀਆ ਹੋਰ ਸੁਣਾਓ ਕੀ ਕਰ ਰਹੇ ਸੀ।
ਵਧੀਆ ਬਸ ਹੁਣੇ ਬੈਠੇ ਸੀ ਫ੍ਰੀ ਹੋ ਕੇ।
ਅੱਛਾ-ਅੱਛਾ ਖਾਣਾ ਬਨਾ ਲਿਆ।
ਹਾਂਜੀ-ਹਾਂਜੀ ਹੋਰ ਤੁਸੀਂ ਨਾ ਲਿਆ।
ਹਾਂਜੀ ਬਸ ਸਬਜ਼ੀ ਬਣਾ ਲਈ ਹੁਣ ਰੋਟੀ ਜਦੋਂ ਬੇਟਾ ਆਏਗਾ ਸਕੂਲੋਂ ਨਾਲ ਦੇ ਨਾਲ ਬਣਾ ਲਾਂਗੇ।
ਅੱਛਾ-ਅੱਛਾ।
ਹਾਂਜੀ।
ਹਾਂਜੀ ਮੈਂ ਤੁਹਾਡੇ ਕੋਲ ਐ ਪੁੱਛਣਾ ਸੀ ਕਿ ਅੱਜ ਕੱਲ ਦੇਖੋ ਬੱਚੇ ਕਿਤਨਾ ਫੋਨ ਚਲਾਂਦੇ ਨੇ ਨਾ।
ਹਾਂ ਬਿਲਕੁਲ-ਬਿਲਕੁਲ ਬੋਤ ਜਾਦਾ ਚਲਾਨ ਲਗ ਗਏ ਅੱਜ-ਕੱਲ ਬ ਔਰ ਮਾਂ ਪਿਓ ਨੇ ਹਾਂ ਆਪਣਾ ਫੈਦੇ ਲਈ ਬੱਚਿਆਂ ਨੂੰ ਫੋਨ ਦੇਤਾ।
ਹਾਂਜੀ-ਹਾਂਜੀ ਉਦੇ ਵਿੱਚ ਦੇਖੋ ਅੱਛੀ ਚੀਜ਼ਾਂ ਵੀ ਹੁੰਦੀਆਂ ਨੇ।
ਹਾਂ।
ਠੀਕ ਐ ਅਸੀਂ ਤਾਂ ਦੇਖੋ ਅੱਜ ਕੱਲ ਬੱਚੇ ਸਭ ਤੋਂ ਪੈਲਾਂ ਮੈਂ ਰੋਟੀ ਖਾਣੀ ਪੈਲੇ ਫੋਨ ਈ ਮੰਗਣਾ। ਦੇਖੋ ਅੱਜ ਕੱਲ ਰੀਲਸ ਕਿੰਨੀ ਗਲਤ-ਗਲਤ ਆ ਰਈਆਂ ਨੇ ਕਈ ਰੀਲਸ ਇਚ ਅੱਛੇ ਵਰਡ ਵੀ ਯੂਜ ਨੀ ਕਰਦੇ ਹਨਾ ਔਰ ਬੱਚੇ ਅੱਜ ਕੱਲ ਰੀਲਸ ਦੇਖ ਕੇ ਈ ਖੁਸ਼ ਹੁੰ
ਹਾਂ, ਅੱਛਾ ਤੁਸੀਂ ਜਿੰਨਾ ਮਰਜ਼ ਜੀ ਮਨਾ ਕਰੀ ਜਾਓ ਕਿ ਏ ਰੀਲਸ ਨਈ ਦੇਖਣੀਆ
ਹਾਂ-ਹਾਂ ਉਹ ਫਿਰ-ਫਿਰ ਰੀਲਸ ਆ ਜਾਂਦੀ ਰੀਲਸ ਲਗਾਂਦੇ ਨੀ ਐ ਰੀਲਸ ਆ ਹੀ ਜਾਂਦੀਆ ਨੇ। ਅਗਰ ਅਸੀਂ ਇੱਕ ਦੋ ਵਾਰੀ ਜਿੱਦਾਂ ਵਧੀਆ-ਵਧੀਆ ਚੀਜ਼ਾਂ ਡਾਊਨਲੋਡ ਕਰਕੇ ਦੇਵਾਂਗੇ ਉਹ ਬੱਚੇ ਫੇਰ ਉਹੀ ਚੀਜ਼ਾਂ ਦੇਖਣਗੇ। ਠੀਕ ਐ ਜਿਵੇਂ ਕਿ ਫਰੂਟਸ ਨੇਮ ਵਗੈਰਾ ਯਾ ਸਟੱਡੀ ਦੇ ਬਾਰੇ ਕੁਛ ਐਸੀ-ਐਸੀ ਚੀਜ਼ ਚਾ ਹੁੰਦੀਆਂ ਨੇ ਉਹ ਲਗਾ ਕੇ ਦੋ ਬੱਚਿਆਂ ਨੂੰ ਉਹੀ ਦੇਖਣਗੇ ਫੇਰ।
ਹਾਂ ਏ ਤੇ ਤੁਸੀਂ ਸਈ ਕੇ ਰਹੇ ਹੋ, ਹੂੰ।
ਅਸੀਂ ਵੀ ਖੁਦ ਵੀ ਹਾਂ ਸਾਨੂੰ ਵੀ ਦੇਖੋ ਪੰਜ ਮਿੰਟ ਫੋਨ ਚਲਾਉਣ ਬੈਠਦੇ ਹਾਂ ਤੇ ਸਾਡਾ ਸਾਰਾ ਦਿਨ ਖ਼ਰਾਬ ਚਲਾ ਜਾਂਦਾ।
ਹਾਂ।
ਸਾਨੂੰ ਟਾਈਮ ਦਾ ਵੀ ਨੀ ਪਤਾ ਚੱਲਦਾ ਸਾਡਾ ਟਾਈਮ ਕਿੱਥੇ ਗਿਆ।
ਹਾਂ।
ਠੀਕ ਐ ਅਸੀਂ ਐ ਸੋਚਨੇ ਆ ਚੱਲ ਅਸੀਂ ਇੱਕ ਸਟੇਟਸ ਦੇਖ ਲੈਂਨੇ ਆ ਉਹ ਦੇਖਦੇ-ਦੇਖਦੇ ਅਸੀਂ ਕਿਤਨੇ ਈ ਸਟੇਟਸ ਦੇਖ ਜਨੇ ਸਾਨੂੰ ਪੰਜ ਮਿੰਟ ਤੋਂ ਕੀਤਾ ਅੱਧਾ ਘੰਟਾ ਹੋ ਜਾਂਦਾ।
ਹਾਂ ਬਿਲਕੁਲ-ਬਿਲਕੁਲ ਕੰਮ ਵੀ ਰਹਿ ਜਾਂਦਾ ਏ
ਹੂੰ। ਕੰਮ ਵੀ ਰਹਿ ਜਾਂਦਾ, ਉਸ ਤੋਂ ਬਾਅਦ ਲੇਟ ਹੋ ਵੱਖਰੇ, ਉਸ ਤੋਂ ਬਾਅਦ ਟਾਈਮ ਦੀ ਬਰਬਾਦ ਵੱਖਰਾ
ਦੇਖੋ ਕੁਛ ਸਾਨੂੰ ਅੱਛੀ ਚੀਜ਼ਾਂ ਵੀ ਸਿੱਖਣ ਨੂੰ ਮਿਲਦੀਆਂ ਨੇ ਜਿਦਾ ਇੰਸਟਾਗ੍ਰਾਮ ਵਿੱਚ ਕਈ ਅਸੀਂ ਸਨੈ ਦੇਖ ਲੈਂਦੇ ਹਾਂ ਰੈਸਪੀ ਵਗੈਰਾ ਦੇਖ ਲੈਂਦੇ ਆ, ਯੂਟਿਊਬ ਵਿੱਚ ਯੂਟਿਊਬ ਵਿੱਚੋਂ ਦੇਖ ਲੈਂਨੇ ਆ, ਠੀਕ ਹੈ ਔਰ ਕਈ ਐ ਵੀ ਹੁੰਦਾ ਕਿ ਕਹਿੰਦੇ ਨੇ ਜਿਵੇਂ ਕੁ ਤੇ ਸਾਨੂੰ ਦੇਖੋ ਨਿਊਜ਼ ਬਾਰੇ ਵੀ ਅੱਛਾ ਪਤਾ ਚੱਲਦਾ ਕਈ ਵਾਰੀ ਉਹਦੇ ਵਿੱਚੋ ਸਾਨੂੰ ਨਹੀ ਪਤਾ ਹੁੰਦਾ ਕਈ ਸਾਨੂੰ ਹਿਸਟਰੀ ਨੀ ਪਤਾ ਪ ਹੁੰਦਾ ਸਾਨੂੰ ਹਿਸਟਰੀ ਬਾਰੇ ਵੀ ਪਤਾ ਲੱਗ ਜਾਂਦਾ।
ਬਿਲਕੁੱਲ ਬਿਲਕੁੱਲ, ਇਹ ਤੇ ਗੱਲ ਸਹੀ ਕਹਿ ਰਹੇ ਹੋ ਤੁਸੀਂ। ਅੱਛਾ ਅ ਬੱਚਿਆਂ ਦੇ ਹਾਂ। ਬਿਲਕੁਲ ਬਚ ਬਿਲਕੁਲ ਜੀ। ਇਹ ਤੇ ਹੈ ਹੀ ਏ। ਅੱਛਾ, ਬੱਚਿਆਂ ਦੀ ਸਟੱਡੀ ਬਾਰੇ ਵੀ ਅਸੀਂ ਨੌਲੇਜ ਲੈ ਸਕਦੇ ਆ। ਅੱਗੇ ਬੱਚਿਆਂ ਨੂੰ ਕੀ ਕਰੀਏ ਕਰਾਣਾ ਚਾਹੀਦਾ ਕਿ ਨਹੀਂ?
ਹਾਂ, ਹਾਂ, ਹਾਂ, ਅੱਜ -ਕੱਲ ਦੇਖੋ ਫੋਨ ਦੇ ਇਹ ਵੀ ਫ਼ਾਇਦੇ ਨੇ ਸਾਨੂੰ, ਕਈ ਐਪਸ ਵਗੈਰਾ ਬਣ ਗਈਆਂ ਨੇ। ਸਿੱਖਣ ਵਾਸਤੇ ਬੱਚਿਆਂ ਦੀ ਕਈ ਐਸੀ ਚੀਜ਼ਾਂ ਹੁੰਦੀਆਂ ਨੇ ਕੇ ਸਾਨੂੰ ਨੀ ਪਤਾ ਹੁੰਦਾ। ਕਈ ਐਸੇ ਸਮ ਵੀ ਹੁੰਦੇ ਨੇ ਬੱਚਿਆਂ ਦੇ ਕਿ ਸਾਨੂੰ ਸਮਝ ਨੀ ਆਂਦੇ ਉਹ ਅਸੀਂ ਸਰਚ ਕਰ ਕੇ ਉਹਦੇ ਚੋਂ ਕੱਢ ਲੈਂਨੇ ਆ।
ਹਾਂਜੀ
ਦੇਖੋ ਕਈ ਸਾਨੂੰ ਫ਼ਾਇਦੇ ਵੀ ਨੇ ਔਰ ਕਈ ਨੁਕਸਾਨ ਵੀ ਨੇ ਕਈ ਬੱਚੇ ਤੇ ਦੇਖੋ ਇਹਦੇ ਚੋ ਫੋਨ ਵਗੈਰਾ ਦੇਖਦੇ ਨੇ ਕਈ ਬੱਚਿਆਂ ਦਾ ਧਿਆਨ ਵੀ ਨੀ ਜਾਂਦਾ ਵੀ ਕੀ ਸਾਨੂੰ ਕੋਈ ਆਵਾਜ਼ ਮਾਰ ਰਿਹਾ ਜਾਂ ਕੁਛ ਹੈ, ਹਾਲਾਂਕਿ ਸਾਡਾ ਧਿਆਨ ਵੀ ਨੀ ਜਾਂਦਾ।
ਨਹੀਂ ਜੀ ਨਹੀਂ।
ਔਰ ਦੇਖੋ ਉਹਦੇ 'ਚ ਅੱਜ ਕੱਲ ਬੱਚੇ ਦੇਖੋ ਟੀ ਵੀ ਦੇਖਣਾ ਵੀ ਪਸੰਦ ਨਹੀਂ ਕਰਦੇ।
ਨਾ। ਅੱਜ ਕੱਲ੍ਹ ਹਰ ਘਰ ਚ ਵਾਈਫਾਈ ਲੱਗਿਆ ਹੋਇਆ ਤੇ ਤੇ ਕੀ ਕਹਿੰਦੇ ਨੇ ਤੁਸੀਂ ਯੂਟਿਊਬ ਉਹਨਾਂ ਨੂੰ ਲਗਾ ਕੇ ਦੇ ਦੋ ਅ ਨੀਚੇ ਰੀਲ ਸਾਰੀਆਂ ਹੋਣਗੀਆਂ ਉਪ ਪਹਿਲੇ ਰੀਲਸ ਕੱਢਣਗੇ।
ਹਾਂ ਪਹਿਲਾ ਰੀਲਸ ਦੇਖਦੇ ਨ।
ਹਾਂ
ਔਰ ਅ ਬੱਚਿਆ ਨੂੰ ਦੇਖੋ ਅੱਛੀ ਚੀਜ਼ਾਂ ਲਗਾ ਕੇ ਦੇਈਏ ਂ, ਜਦ ਤੱਕ ਅਸੀਂ ਬੈਠੇ ਹਾਂ ਤਾਂ, ਤਾਂ ਦੇਖ ਖਣਗੇ ਫਿਰ ਉਸ ਤੋਂ ਬਾਅਦ ਉਹੀ ਉਹ ਰੀਲਸ ਤੇ ਆ ਜਾਣਗੇ।
ਹਾਂ।
ਪਤਾ ਕਿ ਮਾਂ ਇੱਧਰ ਉੱਧਰ ਹੋ ਗਈ ਆ ਉਹਨੇ ਦੇਖਣਾ ਤੇ ਹੈ ਨੀ।
ਹਾਂਜੀ। ਤੇ ਉਸ ਤੋਂ ਬਾਅਦ ਅੱਛਾ ਬੱਚਿਆਂ ਨੂੰ ਹੁਣ ਬੋਲਣ ਦੀ ਤਮੀਜ਼ ਵੀ ਨਹੀਂ ਰਹਿ ਗਈ ਹੈ ਦੇਖ ਦੇਖ ਕੇ।
ਉਥੇ ਇਵੇਂ ਦੇਖਦੇ ਨੇ ਕਿਉਂਕਿ ਦੇਖੋ ਅੱਜ ਕੱਲ ਫੋਨ ਦੇ ਵਿੱਚ ਕਿ ਨੀ ਗਲਤ ਚੀਜਾ ਬੋਲ ਰਹੇ ਨੇ। ਮਤਲਬ ਪੜ੍ਹੇ ਲਿਖੇ ਵੀ ਦੇਖੋ ਕਿਤਨਾ ਗਲਤ ਵਰਡ ਯੂਜ ਕਦੇ ਨਾ ਦੇਖੋ ਵੀਲੋਗ ਵਗੈਰਾ ਦੇਖ ਲੋ, ਵੀਲੋਗ ਇਚ ਕਿਵੇਂ-ਕਿਵੇਂ ਚ ਵੀਲੋਗ ਦੇ ਕਾਂਦੇ ਨੇ, ਹਲਾਂਕਿ ਓ ਦੇਖਨ ਵਾਲੇ ਨਈ ਹੁੰਦੇ।
ਨਈ ਹੋਂਦੇ ਪਰ ਬੱਚੇ ਓ ਕਈ ਦੇਖ ਕੇ ਖ਼ੁਸ਼ ਹੋਂਦੇ ਨੇ।
ਹਾਂ, ਆੱਜ-ਕਾੱਲ ਬੱਚੇ ਵੀਲੋਗ ਈ ਦੇਖਦੇ ਨੇ, ਔਰ ਕਈ ਵਾਰੀ ਓਦੇ ਵਿੱਚ ਲੈਂਗੁਏਜ ਵੀ ਅੱਛੀ ਯੂਜ਼ ਨੀ ਕਰਦੇ, ਜਿਵੇਂ ਸਾਲਾ ਕੈਅ ਕੇ ਬੁਲਾਣਾ ਯਾ ਕੁੱਛ, ਯਾਰ ਓ ਬੱਚੇ ਵੀ ਓਂਦਾ ਹੀ ਫਿਰ ਬੋਲ ਰੇ ਨੇ ਅੱਗੇ। ਠੀਕ ਐ ਅਗਰ ਅਪਨੇ ਬੱਚੇ ਯਾਰੀ-ਦੋਸਤੀ ਚ ਵੀ ਗਾੱਲ ਕਰਦੇ ਨੇ, ਓ ਵੀ ਗਲਤ ਤਰੀਕੇ ਨਾਲ ਫਿਰ ਗਾੱਲ ਕਰਦੇ ਨੇ। ਕਿਉਂਕਿ ਸਾਡਾ, ਮੇਰਾ ਵੀ ਬੇਟਾ, ਓ ਵੀ ਇੱਕ-ਦੋ ਵਾਰ ਬੋਲੇਆ ਅਬੇ, ਅਬੇ, ਅਬੇ। ਐਨਾ ਨੂੰ ਮੈਂ ਕਿਤਨੀ ਵਾਰ ਟੋਕਨੀ ਆਂ ਕਿ ਏਦਾਂ ਗਾੱਲ ਨਈ ਕਰਨੀ।
ਹਾਂ।
ਜਿਵੇਂ ਦੇਖਦੇ ਨੇ ਓਵੇਂ ਓਦੇ ਚ ਬੋਲਦੇ ਨੇ ਫਿਰ ਬੱਚੇ।
ਬਿਲਕੁਲ-ਬਿਲਕੁਲ। ਮੇਰਾ ਬੇਟਾ ਆਪ ਬੋਲਦੈ, ਮੈਂ ਤੇ ਫੇਰ ਓਨੂੰ ਕੈਨੀ ਆਂ, ਮੈਂ ਤੇਰੇ ਮੂੰਹ ਚ ਮਰਚਾਂ ਪਾ ਦਾਂਗੀ। ਅੱਛਾ ਮੰਮਾ ਫਿਰ ਸੋਰੀ, ਹੁਨ ਨੀ ਬੋਲਾਂਗਾ। ਪਰ ਫੇਰ ਓਨਾਂ ਦੇ ਹਾਂ ਫੇਰ ਓਨਾਂ ਦੇ ਮੂੰਹ ਚ ਫੇਰ ਓਈ ਵਰਡ ਨਿਕਲ ਆਂਦੇ ਨੇ, ਓਨਾਂ ਨੂੰ ਆਪ ਨੂੰ ਨੀ ਪਤਾ ਚੱਲਦਾ ਅਸੀ ਕੀ ਬੋਲ
ਹਾਂ। ਆੱਜ-ਕਾੱਲ ਬੱਚੇ ਏਦਾਂ ਈ ਕਰਦੇ ਨੇ। ਛੋਟੇ-ਛੋਟੇ ਬੱਚੇ ਵੀ ਦੇਖੋ ਓਨਾਂ ਨੂੰ ਵੀ ਫੋਨ ਚਾਈਦੈ। ਸਵੇਰੇ ਉੱਠਦੇ ਨਾਲ, ਅਸੀ ਪਤਾ ਕੀ ਕਰਨੇ ਆਂ ਫੋਨ ਛੁਪਾ ਕੇ ਰੱਖਨੇ ਆਂ ਬੱਚੇਆਂ ਤੋਂ।
ਹਾਂਜੀ।
ਕਿ ਸਾਡੇ ਕੋਲ ਫੋਨ ਹੈ ਈ ਨੀ। ਹੁਨ ਮੇਰੀ ਬੇਟੀ ਵੀ ਹੈ, ਓਨੂੰ ਵੀ ਫੋਨ ਚਾਈਦੈ ਜਦੋਂ ਦੇਖ ਲੈਂਦੀ ਫੋਨ ਐ ਹੱਤ ਤੇਚ ਓਦੋਂ ਈ ਫੋਨ ਮੰਗਦੀ ਐ।
ਹਾਂ।
ਅਸੀ ਛੁਪਾ-ਛੁਪ ਛੁਪਾ ਕੇ ਫੋਨ ਰੱਖਨੇ ਆਂ, ਸਾਡੇ ਘਾਰ ਤਿੰਨ-ਚਾਰ ਫੋਨ ਨੇ, ਅਸੀ ਤਿੰਨੋਂ-ਚਾਰੋਂ ਫੋਨ ਛੁਪਾ ਕੇ ਰਾੱਖ ਦੇਨੇ ਆਂ। ਓ ਜਦੋਂ ਸਾਮਨੇ ਦੇਖਨਗੇ ਨਾਲੇ ਮੰਗਨ ਗੇ, ਔਰ ਐਵੀ ਗ਼ਲਤ ਚੀਜਾਂ ਮੰਗਦੇ ਨੇ।
ਅੱਛਾ ਜਿੰਨੇ ਟੁਏਸ ਦੇਖੇਂਗੇ, ਓ ਹੁਨ ਮੈਨੂੰ ਏ ਟੁਏਸ ਚਾਈਦੈ। ਔਰ ਕਈ ਵਾਰ ਓ ਟੁਏਸ ਏਥੇ ਮਿਲਦੇ ਐਂ, ਕਈ ਵਾਰ ਨਈ ਮਿਲਦੇ।
ਹਾਂ, ਓ ਦੇਖੋ ਵੀਲੋਕਸ ਇਚ ਤੂਸੀ ਵੇਖੋ ਵਿਲੋਗ ਬਨਾਨ ਵਾਸਤੇ ਵੀ ਕਿਤਨੇ ਮੈਂਗੇ-ਮੈਂਗੇ ਟੋਏਸ ਚਲਾਂਦੇ ਨੇ, ਬੱਚੇ ਓਹੀ ਮੰਗਦੇ ਨੇ ਫੇਰ।
ਮੰਗਦੇ ਨੇ, ਓਈ।
ਕਈ ਬਾਈਕਾਂ ਹੋ ਗੀਆਂ, ਕਈ ਥਾਰ ਵਗੈਰਾ ਓ ਸਬ ਚੀਜਾਂ, ਸਾਡੇ ਘਾਰ ਵੀ ਐਈ ਚੀਜ ਐ, ਸਾਡੇ ਘਾਰ ਵੀ ਵੀਲੋਗ ਵਗੈਰਾ ਦੇਖ-ਦੇਖ ਕੇ, ਐਹੀ ਸਬ ਚੀਜਾਂ ਮੰਗਦੇ ਨੇ। ਕਿ ਸਾਨੂੰ ਲੇਆ ਕੇ ਦੋ।
ਲੇਆ ਕੇ ਦੇਓ, ਜਿਵੇਂ ਮੇਰੇ ਬੇਟਾ ਵੀ ਹਰ ਦੂਜੇ-ਤੀਜੇ ਦਿਨ ਬਾਦ, ਮੰਮਾ ਮੈਨੂੰ ਏ ਗੱਡੀ ਚਾਈਦੀ ਏ, ਮੈਂ ਕੇਆ ਕਿੱਥੇ ਦੇਖੀ ਏ, ਓ ਮੈਂ ਯੂਟਿਊਬ ਤੇ ਦੇਖੀ ਸੀ। ਓਨਾਂ ਕੋਲ ਹੈਗੀ ਐ, ਬੱਸ ਬ ਮਾਰਕੀਟ ਚਲੋ, ਤੇ ਮੈਨੂੰ ਵੀ ਲੈ ਕੇ ਦੇਓ।
ਹਾਂ, ਏਦਾਂ ਈ ਕਰਦੇ ਨੇ ਹੁਨ ਕਈ ਐਸੇ ਤੇ ਬੋਲਸ ਵਗੈਰਾ ਆਂਦੀਆਂ ਨੇ ਕੀ ਸਾਨੂੰ ਨਾਮ ਨੀ ਪਤਾ।
ਨਾ
ਠੀਕ ਐ ਅਲੱਗ-ਅਲੱਗ ਬੋਲ ਦੇ ਨਾਮ ਲੈਂਦੇ ਨੇ, ਹੁਨ ਐ ਮੇਰਾ ਬੇ ਟਾ ਦੇਖ ਲੋ ਕੱਲ, ਕੇੜੀ ਬੋਲ ਦਾ ਨਾਮ ਲੈ ਰੇਆ ਸੀ ਮੈਨੂੰ ਤੇ ਪਤਾ ਈ ਨਈ। ਐ ਸ਼ਾਮ ਤੋਂ ਲੈ ਕੇ ਰਾਤ ਤੱਕ ਸਾਡੇ ਮੇਰੇ ਪਿੱਛੇ ਪੇਆ ਰੇਆ ਮੇਰ ਕੋ ਵੋ ਬੋਲ ਚਾਈਏ ਮੇਰ ਕੋ ਵੋ ਬੋਲ ਚਈਏ ਪਰ ਮੈਨੂੰ ਸਮਜ ਨੀ ਆਰੀ ਸੀ ਐਦੇ ਪਾਪਾ ਆਏ ਰਾਤੀ ਓਨਾਂ ਨੇ ਫੇਰ ਐਦੇ ਕੋਲ ਪੁੱਛੇਆ ਕੇਆ ਲੈਨਾ ਏ ਤੂਨੇ ਓ ਬੋਲ ਲੈ ਕੇ ਆਏਆ ਸਪੈਸ਼ਲ ਓ ਦੇਖੋ, ਬੋਲਾਂ ਵੀ ਕਿਤਨੀਆਂ ਮੈਂਗੀਆਂ ਮੈਗੀਆਂ ਦੋ ਸੋ
ਹਾਂ, ਨਈ ਹੈਗੀ ਨਈ ਬਿਲਕੁਲ
ਨਵੀਆਂ-ਨਵੀਆਂ ਚੀਜਾਂ ਦੇਖ ਆਂਦੇ ਨੇ ਓ ਫੇਰ ਬੱਚੇ ਓਹੀ ਮੰਗਦੇ ਨੇ, ਕਈ ਵਾਰ ਬੰਦੇ ਕੋਲ ਨਈ ਵੀ ਹੁੰਦਾ ਤਾਂ ਵੀ ਬੱ
ਹਾਂ ਭੈਣਾਂ, ਬਿਲਕੁਲ ਸਈ ਕੈ ਰੇ ਓ ਤੁਸੀ।
ਦੇਖੋ ਐ ਚੀਜਾਂ ਦੀਖਾਨ ਨਾਲ ਸਾਡੇ ਬੱਚੇਆਂ ਉੱਤੇ, ਕਿੰਨਾ ਅਸਰ ਪੈਂਦਾ ਕਿ ਓ ਓਹੀ ਚੀਜਾ ਮੰਗਣਗੇ
ਹਾਂ, ਓਈ ਐ ਨਾ ਤਾਈ ਮੋਬਾਇਲ ਦੇ ਸਾਨੂੰ ਫੈਦੇ ਵੀ ਨੇ ਓਦੈ ਨੁਕਸਾਨ ਵੀ ਨੇ, ਹਾਂ ਓਈ
ਔਰ ਕਈ ਵਾਰੀ ਐਸਾ ਹੁੰਦੈ ਵੇਖੋ ਨਿਊਜ਼ ਵਗੈਰਾ ਵੀ ਦੇਖੋ ਫੋਨ ਦੇ ਵਿੱ 'ਚ ਇੰਸਟਾਗ੍ਰਾਮ ਹੋ ਗੇਆ ਕਈ ਵਾਰੀ ਫੇਕ ਆਈੜੀਆਂ ਬਨਾ ਦੇੰਦੇ ਨੇ ਕਈ ਵਾਰੀ ਸਾਨੂੰ ਨਈ ਵੀ ਪਤਾ ਚੱਲਦਾ ਸਾਡੀ ਆਈ ਡੀ ਵੀ ਯੂਜ਼ ਕਰਦੇ ਹੋਂਦੇ ਨੇ
ਹਾ
ਇੱਕ-ਦੋ ਵਾਰ ਮੇਰੇ ਨਾਲ ਐਸਾ ਹਾਂ ਇੱਕ-ਦੋ ਵਾਰ ਮੇਰੇ ਨਾਲ ਐਸਾ ਹੋਏਆ, ਕਿ ਮੈਂ ਆਪਨੇ ਬੇਟੇ ਦੀ ਆਈ ਡੀ ਬਨਾ ਰੱ ਖੀ ਸੀ, ਇੰਸਟਾਗ੍ਰਾਮ 'ਚ ਓਦੇ ਵਿੱਚ ਕਿਸੇ ਨੇ ਅਡੱਲਟ ਫੋਟੋਆਂ ਪਾ ਦਿੱਤੀਆਂ ਮਤਬ ਕਿਸੇ ਹੋਰ ਦੀ ਪਾਈਆਂ ਸੀ, ਓ ਮੈਨੂੰ ਮੈਂ ਕਿਤਨਾ ਟਾਈਮ ਹੋ ਗੇਆ ਮੈਂ ਆਈ ਡੀ ਚਲਾਈ ਨੀ ਸੀਗੀ, ਬੰਦ ਸੀਗੀ ਮੈਨੂੰ ਕਿਸੀ ਰਿਲੇਸ਼ਨ ਇੱਚ ਕਿਸੇ ਦਾ ਫੋਨ ਆਏਆ, ਕਿ ਬਈ ਤੁਆਡੇ ਬੇ ਬਟੇ ਦੀ ਆਈ ਡੀ 'ਚ ਅਡਲਟ ਫੋਟੋਆਂ ਵਗੈਰਾ ਪਾਈਆਂ ਹੋਈਆਂ ਨੇ ਕਿਸੇ ਨੇ ਓ ਚੈੱਕ ਕਰੋ ਤੁਸੀਂ ਆਪਨਾ।
ਅੱਛਾ
ਫਿਰ ਮੈਂ ਸਾਰਾ ਚੈੱਕ-ਚੁੱਕ ਕਰਕੇ ਮੈਂ ਆਪਨੇ ਬੇਟੇ ਦੀ ਆਈ ਡੀ ਹੀ ਬਾੰਦ ਕਰਵਾ ਤੀ
ਹਾਂ
ਕੰਪਲੇਂਨ-ਕੁੰਪਲੂਨ ਪਾ ਕੇ ਏਦਾਂ, ਫੋਨੀ 'ਚ ਐਦੇ ਪਾਪਾ ਨੇ ਕੰਪਲੇਂਨ ਪਾਈ ਕਿਸੇ ਨੂੰ
ਹਾਂਜੀ।
ਓ ਸਾਨੂੰ ਦੇਖੋ ਕਿਤਨਾ ਨੁਕਸਾਨ ਐ, ਅਸੀਂ ਤਾਂ ਮਤਲਬ ਕਿ ਆਪਨਾ ਕੁਛ ਬਨਾ ਈ ਨੀ ਸਕਦੇ ਮਤਲਬ ਤ
ਪ੍ਰਾਈਵੇਟੀ ਰਾੱਖ ਸਕਨੇ ਆਂ ਹਰੇਕ ਚੀਜ
ਹਾਂ, ਬਿਲਕੁਲ ਸਈ ਕੈ ਰਏ ਓ ਤੁਸੀ।
ਐ ਚੀਜ ਕਿਤਨਾ ਨੁਕਸਾਨ ਐ ਸਾਨੂੰ
ਹਾਂਜੀ, ਏ ਤੇ ਹੈ ਈ ਏ
ਮਤਬ ਕਿ ਕੋਈ ਬੰਦਾ ਕੁੱਛ, ਅਪਨਾ ਪਰਸਨ ਲਾਈਫ ਈ ਨੀ ਸ਼ੇਰ ਕਰ ਸਕਦਾਂ ਕੁੱਛ ਵੀ ਮਤਲਬ ਕਿ, ਬੰਦਾ ਕੁਛ ਰੀਲਸ ਵਗੈਰਾ ਵੀ ਪਾਨੀ ਹੋਏ ਓ ਵੀ ਸਾਡੀ ਚੱਕ ਕੇ ਕਿਵੇਂ-ਕਿਵੇਂ ਕਾਰ ਦਿੰਦੇ ਨੇ ਐੜ ਕਰਕੇ ਅੱਗੇ ਪਾ ਦਿੰਦੇ ਨੇ
ਹਾਂਜੀ-ਹਾਂਜੀ, ਅੱਜ-ਕੱਲ ਸ ਮੋਬਾਇਲ 'ਚ ਡਾਵਾਂਲੋਡ ਹੋ ਜਾਂਦੀ ਐ ਠੀਕ‌ ਐ ਨਈ ਤੇ ਸਕਰੀਨ ਸ਼ੋਟ ਆਰਾਮ ਨਾਲ ਕਿਸੇ ਪਿਕ ਦਾ ਲੈ ਸਕਦੇ ਓ।
ਹਾਂ- ਹਾਂ। ਤਾਂਈਂ ਕੈਂਦੇ ਨੇ ਨਾ ਜਿਤਨਾ ਪ੍ਰਾਈਵੇਟ ਰੱਖੋ ਆਪਣੀ ਲਾਈਫ ਉਤਨਾ ਸੇਫ ਰ‌ਓਗੇ।
ਕੁਲਦੀਪ ਓ ਤੇ ਹੈ ਈ ਐ।
ਹੋਰ ਦੱਸੋ ਤੁਸੀਂ।
ਵਧੀਆ ਬਸ ਓਈਓ ਮੈਂ ਕਈ ਵਾਰ ਦੇਖੋ ਸਾਨੂੰ ਫੈਦੇ ਵੀ ਨੇ ਐਦੇ, ਕਈ ਵਾਰ ਸਾਨੂੰ ਨੁਕਸਾਨ ਵੀ ਨੇ। ਹੁਣ ਦੇਖੋ ਜਿਵੇਂ ਮੈਨੂੰ ਅ ਅਗਰ ਨਾ ਪਤਾ ਲੱਗਦਾ ਕਿੰਨੇ ਲੋਕ ਦੇਖਦੇ, ਔਰ ਕਿਤਨਾ ਲੋਕ ਸਾਡੇ ਬਾਰੇ ਗੱਲ ਸੋਚਦੇ ਪਤਾ ਨੀ ਕਿੱਦਾਂ ਦੀ ਪਿਕਚਰਾਂ ਪਾ ਰ ਨੇ ਹਾਲਾਂਕਿ ਅਸੀਂ ਨੀ ਵੀ ਪਾ ਰੇ ਤਾਂ ਵੀ ਕੀਤਾ ਪਰ ਕਿਤਨਾ ਗਲਤ ਐ ਨਾ ਐਦਾ ਫੈਦਾ
ਹਾਂਜੀ।
ਮਤਬ ਕੀ ਮੈਂ ਓ ਆਈ ਡੀ ਸਪੈਸ਼ਲ ਏਦੇ ਪਾਪਾ ਕੋਲ ਬੰਦ ਕਰਾਈ, ਹਾਲਾਂਕਿ ਮੈਂ ਆਪਣੇ ਬੱਚਿਆਂ ਦੇ ਹਰ ਇੱਕ ਪਿਕਸ ਵਗੈਰਾ ਹਰ ਇੱਕ ਚੀਜ ਸ਼ੇਅਰ ਕਰਦੀ ਸੀ ਓਦੇ ਵਿੱਚ।
ਹਾਂ। ਚਲੋ, ਠੀਕ ਏ ਦੀਦੀ ਮੈਂ, ਠੀ ਠੀਕ ਏ।